ਸਤ ਸੀ਼੍ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਏ?
ਹਾਂਜੀ ਵਧੀਆ, ਤੁਸੀਂ ਸੁਣਾਓ?
ਹਾਂਜੀ ਵਧੀਆ, ਬਹੁਤ ਵਧੀਆ। ਤੁਸੀ ਸੁਣਾਓ, ਕੀ ਕਰ ਰਹੇ ਸੀ?
ਕੁਛ ਨਈ ਬਸ, ਥੋੜਾ ਬੈਠੇ ਦੇ ਸੀ। ਟੀਵੀ ਦੇਖ ਰੇ ਸੀ।
ਅੱਛਾ ਅੱਛਾ। ਅਸੀਂ ਵੀ ਬੈਠ ਠੇ ਦੇ ਸੀ ਵੇਹਲੇ ਤੇ ਮੈਂ ਕਿਆ, ਕਰਾਂ ਫੋਨ ਕੁਛ ਗੱਲਾਂ-ਗੁੱਲਾਂ ਕਰੀਏ ਥੋੜੀ ਗਰਮੀ ਬਹੁਤ ਪੈ ਰਈ ਏ। ਹਾਂ। ਤੇ ਮੈਂ ਕਿਆ, ਅਸੀ ਆਏ ਸੀ ਤੁਹਾਡੇ ਵੱਲ ਤੁਸੀਂ ਇੱਕ ਰੀਫਰੈਸ਼ਿੰਗ ਡਰਿੰਕ ਬਣਾਈ ਸੀ। ਅਹ, ਇੱਕ ਤੁਸੀ ਸਾਨੂੰ ਦਿਨੇ ਪਿਆਈ ਸੀ, ਨਿੰਬੂ ਪਾਣੀ ਵਾਲੀ ਇੱਕ ਤੁਸੀਂ ਰਾਤੀ ਵੀ ਸੌਣ ਲੱਗਿਆ ਪਿਆਈ ਸੀ ਡਰਿੰਕ, ਕੁਛ ਸ਼ੇਕ ਬਣਾ ਕੇ ਪਿਆਯਾ ਸੀ। ਮੈਂ ਕਿਆ ਪੁੱਛਾ, ਬੱਚੇ ਕੁੱਛ ਖਾ ਨਈ ਰੇ ਕਾਫੀ ਟਾਈਮ ਤੋਂ ਗਰਮੀ ਬਹੁਤ ਪੈ ਰਹੀ ਏ। ਰੋਟੀ ਖਾਧੀ ਨੀ ਜਾਂਦੀ। ਰਾਈਸ ਕਿੰਨੇ ਖਵਾਈਏ ਬੱਚਿਆਂ ਨੂੰ
ਹਾਂ ਹਾਂ
ਤੇ ਮੈਂ ਕਿਹਾ ਕੁਛ ਓ ਤੁਸੀਂ ਪਤਾ ਨੀ ਕੋਈ ਸ਼ੇਕ ਬਣਾਇਆ ਸੀ ਔਰ ਇੱਕ ਵਾਰੀ ਕੋਈ ਹਾਂ।
ਉਹ ਅਸੀ ਜੇੜਾ ਮਤਲਬ ਜਿਹੜਾ ਸਾਨੂੰ ਤੁਹਾਨੂੰ ਅਸੀਂ ਸਵੇਰੇ ਪਿਆਯਾ ਸੀ ਨਿੰਬੂ ਪਾਣੀ 'ਚ, ਉਹ ਤੇ ਅਸੀ ਐਲਕਲਾਈਨ ਵਾਟਰ ਟਰ ਬਣਾਇਆ ਸੀ।
ਅੱਛਾ ਉਹੀ ਮੈਂ ਮੈਨੂੰ ਜਰਾ ਉਹਦੀ ਰੈਸ ਰੈਸਪੀ ਦੱਸੋ ਮੈਂ ਕਿਹਾ, ਮੈਂ ਬੱਚਿਆਂ ਨੂੰ ਪਿਆਵਾਂ। ਤੇ ਐਵੇਂ ਨਹੀ ਤੇ, ਹਾਂ, ਦੱਸੋ।
ਉਹਦੇ 'ਚ ਨਾ ਮਤਲਬ ਕਿ ਅਸੀਂ ਜਿਹੜਾ ਰਾਤੀ ਜਿਹੜਾ ਅਹ ਪਾ ਇੱਕ ਖੀਰਾ ਲੈਣਾ ਏ, ਓ ਜਿੱਨਾ ਤੁਸੀਂ ਬਣਾਨਾ ਏ ਮਤਲਬ ਥੋੜਾ ਖੀਰਾ ਲੈਲੋ ਥੋੜਾ ਮਤਲਬ ਨਿੰਬੂ ਪਾਲੋ ਉਹਦੇ ਵਿੱਚ ਥੋੜਾ ਧਨੀਆ ਹੋ ਗਿਆ, ਥੋੜਾ ਪੁਦੀਨਾ ਹੋ ਗਿਆ ਤੇ ਥੋੜਾ ਤੁਸੀਂ ਅਹ ਚਕੁੰਦਰ ਪਾ ਸਕਦੇ ਓ। ਹੋਰ ਨਾਲ ਥੋੜੀ ਗਾਜਰ ਪਾ ਲਓ, ਥੋੜਾ ਅਦਰਕ ਪਾ ਲਓ ਏਹ ਨਾ ਮਤਲਬ ਪੂਰਾ ਇਹਨਾਂ ਦਾ ਜਿਹੜਾ ਪੂਰਾ ਰਾਤੀ ਅਸੀਂ ਸੋਕ ਕਰਕੇ ਰੱਖ ਲੈਣਾ ਏ। ਪਾਣੀ ਦੀ ਬੋਤਲ 'ਚ, ਹਾਂਜੀ।
ਤੇ ਸਵੇਰ ਤੱਕ ਅਸੀਂ ਉਹਨੂੰ ਮਤਲਬ ਸੋਕ ਰੱਖਣਾ ਹੈ ਤੇ ਸਵੇਰੇ ਜਿਹੜਾ ਉਹਦੇ 'ਚ ਅਸੀਂ ਅਹ ਆਈਸ ਪਾ ਕੇ ਪੀ ਸਕਦੇ ਹਾਂ ਮਤਲਬ ਗਰਮੀਆਂ 'ਚ ਥੋੜ੍ਹਾ ਸੌਂਫ ਵੀ ਪਾ ਸਕਦੇ ਹਾਂ ਜਿਹਦੇ ਨਾਲ ਸਾਨੂੰ ਠੰਡਕ ਮਿਲੇ ਅੰਦਰ
ਸੌਂਫ ਨਾਲ ਹਾਂਜੀ
ਹਾਂਜੀ ਇਹ ਨਾ
ਤੇ ਬੱਚਿਆਂ ਨੂੰ ਸਹੀ ਲੱਗੇਗਾ ਪੀਣ 'ਚ ਥੋੜਾ ਟੇਸਟ 'ਚ
ਥੋੜਾ ਜਿਹਾ ਨਾਲ ਵਿੱਚ ਥੋੜਾ ਫਲੇਵਰ ਵੀ ਤੁਸੀਂ ਚਾਹੋ ਐਡ ਕਰ ਸਕਦੇ ਹੋ ਅਲੱਗ ਤੋਂ ਖਾਣ ਥੋੜਾ ਰੂਹਬਜ਼ਾ ਪਾ ਦਿੱਤਾ ਕੁਛ ਮਤਲਬ ਐਦਾਂ ਦਾ ਪਾ
ਛ ਫਲੇਵਰਡ ਸ਼ਰਬਤ ਪਾ ਪਾ ਕੇ ਦੇ ਸਕਦੇ ਹਾਂ ਬੱਚਿਆਂ ਨੂੰ
ਬੱਚੇ ਜਿਹੜੇ ਨੇ ਅੱਜ ਕੱਲ ਮਤਲਬ ਫਲੇਵਰ ਨਾਲ - ਨਾਲ ਹੀ ਪੀਂਦੇ ਨੇ ਤੇ ਜੇਹੜਾ ਐ ਫਲੇਵਰ ਨਾਲ ਹੈਵੇ ਕਿ ਅਹ ਜਿਹੜਾ ਏਹ ਸਭ ਚੀਜ਼ਾਂ ਦਾ ਫਾਇਦਾ ਤੁਹਾਨੂੰ ਮਿਲੇਗਾ ਸਭ ਦਾ ਪਾਣੀ ਜਿਹੜਾ ਸੋਕਡ ਹੋ ਕੇ ਰਹੇਗਾ ਉਹਦੇ 'ਚ ਸਾਰੀ ਚੀਜ਼ਾਂ ਦਾ ਨਿਊਟਰੀਐਂਟਸ ਆ ਜਾਣਗੇ ਉਹਦੇ 'ਚ ਤੇ ਮਤਲਬ ਉਹ ਰਿਫੈ੍ਸ਼ਿੰਗ ਵੀ ਹੁੰਦਾ ਔਰ ਸਾਡੀ ਬੋਡੀ ਨੂੰ ਡਿਟੋਕਸ ਵੀ ਕਰਦਾ ਹੈ
ਹਾਂ ਉਹੀ ਮੈਂ ਕਹਿ ਰਹੀ ਸੀ ਮੈਂ ਕਿਹਾ ਪੁੱਛਾਂ ਅਗਰ ਅਸੀਂ ਏਹ ਅਗਰ ਰਾਤੀ ਪ੍ਰਪੇਅਰ ਕਰਦੇ ਹੀ ਹੈ ਇਨ ਕੇਸ ਅਗਰ ਸਾਨੂੰ ਸਵੇਰੇ ਬੱਚੇ ਨੂੰ ਬ ਰਿਫਲ ਕਰਕੇ ਦੇਣੀ ਹੁੰਦੀਆ ਸਕੂਲ 'ਚ ਦੇ ਸਕਦੇ ਹਾਂ
ਹਾਂ ਦੇਖ ਸਕਦੇ ਹੋ ਜ਼ਰੂਰ ਇਹਦੇ 'ਚ ਐਸਾ ਹੁੰਦਾ ਹੈ ਜਿੰਨਾ ਫਿਰ ਸੋਕਟ ਰਹੇਗਾ ਉਹ ਅ ਪਾਣੀ ਦੇ ਅੰਦਰ ਜਿਹਨਾ ਦੇ ਰੋਜਰ ਡੁੱਬਿਆ ਰਹੇਗਾ ਉਨੇ ਜ਼ਿਆਦਾ ਉਹਦੇ ਵਿੱਚ ਜੇੜੇ ਨੇ ਪ੍ਰਿੰਟ ਆ ਜਾਣਗੇ
ਅੱਛਾ
ਹਾਂਜੀ ਹਾਂ
ਚਲੋ ਮੈਂ ਟਰਾਈ ਕਰਦੀ ਹਾਂ ਪਰ ਮੈਂ ਕਿਹਾ ਥੋੜਾ ਕੀ ਥੋੜਾ ਏ ਫਲੇਵਰ ਆ ਜਾਏ ਬੱਚੇ ਸਕੂਲ ਤੋਂ ਵੀ ਆਂਦੇ ਨੇ।
ਹਾਂ, ਐਡ ਕਰ ਸਕਦੇ ਹੋ ਅਲੱਗ ਤੋਂ ਮਤਲਬ ਅੱਜ ਕੱਲ੍ਹ ਜਿਹੜਾ ਆਰਟੀਫ਼ਿਸ਼ਲ ਫਲੇਵਰ ਬੜੇ ਚੱਲਦੇ ਪਏ ਨੇ ਉਹਨਾਂ ਨੂੰ ਤੁਸੀਂ ਅਵੋਇਡ ਕਰ ਨੈਚੁਰਲ ਫਲੇਵਰ ਐਡ ਕਰ ਸਕਦੇ ਹੋ ਜਿੱਦਾਂ ਚੁਕੁੰਦਰ ਦਾ ਥੋੜਾ ਫਲੇਵਰ ਕਰ ਲਿਆ ਐਡ। ਜਾ ਫੇਰ ਥੋੜਾ ਜਿਹਾ ਅ ਹਨੀਡ ਪਾ ਹਨੀਸ਼ ਪਾ ਤਾ ਉਹਦੇ ਚ ਸ਼ਹਿਦ
ਹਨੀ, ਹਾਂ ਸਹੀ ਗੱਲ ਏ।
ਹਾਂਜੀ ਨੂੰ ਐ ਬ ਬੱਚਿਆਂ ਨੂੰ ਜਿਹੜਾ ਐ ਅਸੀਂ ਨੈਚੁਰਲ ਚੀਜ਼ਾਂ ਦੇ ਵੱਲ ਜ਼ਿਆਦਾ ਉਹ ਕਰੀਏ ਅੱਗੇ ਵਧਾਈਏ।
ਹਾਂ।
ਹਾਂਜੀ।
ਫੇਰ ਨਹੀਂ ਮੈਂ ਟਰਾਈ ਕਰਦੀ ਆਂ, ਰਾਤੀ ਨਾ ਤੁਸੀਂ ਸ਼ੇਕ ਬਨਾਇਆ ਸੀ ਅਹ ਅਸੀਂ ਜਦੋਂ ਤੁਹਾਡੇ ਵੱਲ ਆਏ ਸੀ ਨਾ ਡਿਨਰ ਤੇ ਤੁਸੀਂ ਸ਼ੇਕ ਪਿਆ ਕੇ ਭੇਜਿਆ ਸੀ ਅ ਕੋਈ ਚੋਕਲੇਟ ਬਿਸਕਿਟ ਵਾਲਾ।
ਹਾਂਜੀ-ਹਾਂਜੀ।
ਤੇ ਮੈਂ ਉਹਦੀ ਰੈਸਿਪੀ ਪੁੱਛਣੀ ਸੀ, ਮੈਂ ਬੱਚੇ ਪੀਨ ਖਾਂਦੇ ਨੀ ਰਾਤੀ ਕੁਛ ਵੀ। ਰਾਈਜ਼ ਜ਼ਿਆਦਾ ਦੇਣੇ ਨੀ ਗਰਮੀ ਵੀ ਏ ਔਰ ਅ ਅੱਖਾ ਵਗੈਰਾ ਸੁੱਜ ਜਾਂਦੀਆਂ ਪਤਾ ਨੀ ਮੇਰੇ ਬੱਚ ਬੱਚਿਆਂ ਦੀਆਂ ਤੇ ਮੈਂ ਘੱਟ ਦਿੰਦੀ ਹਾਂ।
ਉਹਦੇ ਚ ਮਤਲਬ ਅਸੀਂ ਕਿ ਬ ਏਦਾਂ ਸਟਾਰਟ ਕੀਤਾ ਸੀ ਕਿ ਸਾਨੂੰ ਥੋੜਾ ਜਿਹਾ ਦੁੱਧ ਲੈਣਾ ਏ, ਤੇ ਉਹਦੇ ਚ ਮਤਲਬ ਅਸੀਂ ਥੋੜਾ ਜਿਹਾ ਅ ਜਿਹੜੇ ਬਿਸਕਿਟ ਆਂਦੇ ਨਾ ੳਰੀੳ ਹੋ ਗਏ। ਜਾਂ ਫੇਰ ਅਸੀਂ ਟਾਈਗਰ ਕਰੰਚ ਆਂਦੇ ਨੇ ਬਿਸਿਕਿਟ ਜਾਂ ਹੋਰ ਹਾਈਡ ਐਨ ਟੀ ਖਾਂਦੇ ਨੇ ਮਤਲਬ ਇਹਨਾਂ ਨੂੰ ਨਾ ਅ ਕਰੰਚ ਕਰਕੇ, ਕਰਸ਼ ਕਰਕੇ ਪੂਰਾ ਪਾ ਦਿੰਦੇ ਆ। ਹਾਂਜੀ, ਤੇ ਨਾਲ ਥੋੜ੍ਹੀ ਚੋਕਲੇਟ ਪਾ ਦਿਤ, ਪਾ ਦਿੱਤੀ ਕਿ ਬੱਚਿਆਂ ਨੂੰ ਅੱਛਾ ਲੱਗੇ ਪੀਣ ਚ, ਨਾਲੇ ਦੁੱਧ ਨਾਲ ਥੋੜਾ ਜਾ ਬੱਚੇ ਪੀ ਲੈਂਦੇ ਨੇ। ਹਾਂਜੀ-ਹਾਂਜੀ, ਥੋੜਾ ਜਿਹਾ ਅਸੀਂ ਸਿਰਪ ਪਾਤਾ ਥੋੜਾ ਲਿਕਵਿਡ ਵਾਲਾ
ਅੱਛਾ।
ਹਾਂਜੀ, ਨਾਲ ਥੋੜ੍ਹੇ ਉਹਦੇ ਚ ਡਰਾਈ ਫਰੂਟ ਪਾਤੇ। ਅ ਆਲਮੰਡਸ ਹੋ ਗਏ ਔਰ ਥੋੜੇ ਕੈਸ਼ਿੂਜ਼ ਹੋ ਗਏ।
ਤੇ ਕੀ ਐ ਮੈਨੂੰ ਇਹਨਾਂ ਨੂੰ ਮੂੰਹ ਚ ਆਂਦੇ ਏ ਨਾ ਤੇ ਏ ਖਾਂਦੇ ਹੀ ਨੀ ਐ, ਮੈਂ ਡਰਾਈ ਫਰੂਟ ਦਾ ਪਾਊਡਰ ਬਣਾ ਕੇ ਰੱਖਿਆ ਹਦਾ ਏ, ਉਹ ਪਾਊਡਰ ਪਾ ਦਵਾਂਗੀ।
ਹਾਂਜੀ, ਉਹ ਥੋੜਾ ਪਾਊਡਰ ਪਾ ਲਿਆ, ਤੇ ਬੱਚਿਆਂ ਨੂੰ ਕਿ ਏਥੋੜਾ ਨਿਊਟਰੀਐਂਟਸ ਨਾਲ ਵੀ ਪੂਰੇ ਹੋ ਜਾਗੇ। ਫਲੇਵਰ ਵੀ ਆ ਜੇਗਾ ਬੱਚਿਆਂ ਨੂੰ ਫੇਰ ਇੱਕ ਏ ਵੇ ਅਲਗ ਤੋਂ ਡਰਿੰਕ ਵੀ ਤਿਆਰ ਹੋ ਜਾਏਗੀ, ਬੱਚਿਆਂ ਵਾਸਤੇ।
ਹਾਂ ਤੇ ਇਹਦੇ ਚ ਅਲਗ ਉੱਪਰੋਂ ਅਲੱਗ ਤੋਂ ਆਈਸ ਕ੍ਰੀਮ ਏਡ ਕਰਨੀ ਹੋਏ ਤੇ ਕਰ ਸਕਦੇ ਹਾਂ ਅਸ? ਫਲੇਵਰ ਥੋੜਾ ਇਨਹਾਂਸ ਹੋ ਜੇਗਾ।
ਹਾਂ ਆਈਸ ਕ੍ਰੀਮ ਨਾਲ ਏ ਵੇ ਕਿ ਹੋਰ ਅੱਛੀ ਹੋ ਜੇਗੀ ਉ। ਥੋੜੀ ਸਮੂਥ ਹੀ ਹੋ ਜਾਏਗੀ।
ਹਾਂ, ਮੈਂ ਉਹੀ ਸੋਚ ਰਹੀ ਸੀ। ਨਹੀਂ ਮੈਂ ਕਿਆ, ਅਗਰ ਵਿੱਚ ਪਾਣੀ ਵਿੱਚ ਤੇ ਦੇਖ ਲਾਂਗੀ ਦੁਬਾਰਾ ਟਰਾਈ ਕਰ ਲਾਂਗੀ। ਉੱਪਰੋਂ ਦੀ ਐਡ ਕਰਦਾ ਵਾਂ ਆਈਸ
ਹਾਂ ਵਿੱਚ ਕੀ ਏ ਵਿੱਚ ਸਰ ਥੋੜ੍ਹਾ ਟੇਸਟ ਨਹੀਂ ਹੈਗਾ, ਬੱਚਿਆਂ ਨੂੰ ਐ, ਵਾ, ਕੀ ਥੋੜ੍ਹਾ ਜਿਹਾ ਅੱਛਾ ਵੀ ਲੱਗੇਗਾ, ਉਪਰੋਂ ਟੋਪਿੰਗਸ ਹੋ ਜਾਏਗੀ ਇਸ।
ਹਾਂਜੀ- ਹਾਂਜੀ ਉਵੇਂ ਹੀ ਸੋਚ ਰਹੀ ਸੀ। ਪਰ ਤੁਸੀਂ ਸਾਨੂੰ ਪਿਆਇਆ ਸੀ ਤੇ ਉਹਦਾ ਹਾਂ ਉਹ, ਉਹ ਸਭ ਤੇ ਟੋਪਿੰਗ ਵਾਸਤੇ ਹੁੰਦਾ ਹੀ ਹੈ ਸਮਾਨ। ਉਹਦੇ ਬਿਨਾਂ ਤੇ ਬ ਚੇ ਖਾਂਦੇ ਹੀ, ਨੀ, ਹੈ, ਉੱਪਰੋਂ, ਜਦ ਤੱਕ ਉਹਨਾਂ ਨੂੰ ਸਜਾਵਟ ਨਾ ਨਾ ਦਿਖੇ ਉਹਨਾਂ ਦੀ। ਚੀਜ਼ ਆ ਤੱਕ ਉਹ ਖਾਂਦੇ ਨੀ ਏ,, ਤੇ ੳਹ ਓਹੀ ਮੈਂ ਪੁੱਛ ਰਹੀ ਸੀ, ਤੁਸੀਂ ਪਿਆਈਆ ਸੀ ਨਾ ਉਹਦਾ ਫਲੇਵਰ ਈ, ਮਤਲਬ ਹਜੇ ਤਕ ਮਾਇੰਡ ਚ ਫਿਟ ਹੋਇਆ ਦਾ ਏ। ਕੀ ਮੈਂ ਕਿਹਾ, ਉਵੇਂ ਦਾ ਇੱਕ ਵਾਰੀ ਟਰਾਈ ਕਰਦੀ ਆ, ਮੈਂ ਕਿਹਾ ਫਿਰ ਪਹਿਲੇ ਪੁੱਛਾਂਗੀ ਫੇਰ ਟਰਾਈ ਕਰਾਂਗੀ, ਕਿ ਮੈਂ ਆਪਣੇ ਮਤਲਬ ਦਾ ਬਣਾ ਦਿੱਤਾ ਨਾ ਪੀਤਾ। ਦੁਬਾਰਾ ਪੁੱਛ ਕੇ ਬਣਾਵਾਂਗੀ ਨਾ ਪੀਣ ਤੇ, ਇਸ ਤੋਂ ਚੰਗਾ ਪਹਿਲੇਾਂ ਪੁੱਛ ਕੇ ਹੀ ਬਣਾ ਲਵਾਂ।
ਹਾਂਜੀ, ਸਹੀ ਗੱਲ ਏ, ਸਹੀ ਗੱਲ
ਹਾਂ, ਤੇ ਮੈਂ ਟਰਾਈ ਕਰਾਂਗੀ। ਤੇ ਹੋਰ ਬੱਚੇਆਂ ਵਾਸਤੇ ਬੜਾ ਕੁਛ ਕਰ ਕੇ ਰੱਖਿਆ ਦਾ, ਪਰ ਕੋਈ ਆ ਕਹਿੰਦੇ ਆ ਨਾ, ਮਿਹਨਤ ਸਫਲ ਨਹੀਂ ਹੋ ਰਹੀ ਮੇਰੀ, ਕਦੀ ਕੁਛ ਬਣਾ ਦੇ ਰਹੀਆਂ ਠੰਡਾ ਕਦੀ ਕੁਛ -ਕੁਛ ਗਰਮੀ ਕਰਕੇ ਨਾ ਲਿਕੁਇਡ ਜ਼ਿਆਦਾ ਪੀਓ ਤੇ
ਹਾਂ ਨਾਲ ਥੋੜ੍ਹਾ ਬੱਚੇਆਂ ਨੂੰ ਇਹ ਇਲੈਕਟ੍ਰੋਲਾਈਟ ਵੀ ਅਸੀਂ ਪਿਆ ਦਿੱ
ਨਹੀਂ ਪੀਂਦੇ ਬਹੁਤ ਤੇ ਨਿੰਬੂ ਪਾਣੀ ਇੱਕ ਟਾਈਮ ਬਨਾਣਾ ਤੇ ਪੀ ਲੈਂਦੇ ਨੇ, ਤੇ ਉਹ ਵੀ ਇੱਕ ਵਾਰੀ ਮੇਰੇ ਕੋਲ ਗ਼ਲਤੀ ਹੋ ਗਈ ਮੈਂ ਵਿੱਚ ਗੋਂਦ ਪਾ ਦਿੱਤੀ ਗੋਂਦ। ਕਤੀਰਾ, ਉਹ ਐ ਵੋਮਿਟਿੰਗ ਕਰਨ ਲੱਗ ਗਏ, ਏ ਕੀ ਪਾ ਦਿੱ ਹਾਏ, ਯੇ, ਵੋ ਅਸੀਂ ਇਹ ਸਭ ਚੀਜ਼ਾਂ ਤੇ ਖਾ ਲਈਏ, ਬੱਚੇ ਨੀ ਖਾਂਦੇ ਨਾ ਹੁਣ ਬੱਚਿਆਂ ਨੂੰ ਕਹਿੰਦੇ ਆ ਥੋੜ੍ਹਾ ਨਿਊਟਰਂਟ ਵੀ ਹੋ ਜਾਵੇ ਉਨਾ ਦੇ ਮਤਲਬ ਮਤਲਬ ਦੀ ਚੀਜ਼ ਵੀ ਆ, ਗੋਦ ਭਿਓ ਵੀ ਦਵਾਂਗੇ, ਬਿਲਕੁਲ ਨਹੀਂ ਖਾਂਦੇ ਅਸੀਂ ਦੋ ਚਾਰ ਜਾਣੇ, ਮੰਮੀ ਪਾਪਾ ਮੈਂ ਖਾਾਲਾਂਗੇ, ਹੋਰ ਤੇ ਕੋਈ ਵੀ ਨਹੀਂ ਖਾਂਦਾ ਬੱਚੇ ਤੇ ਬਿਲਕੁਲ ਬਿਲਕੁਲ ਈ ਨਈ, ਕਦੀ ਚੀਆ ਸੀਡਸ ਭਿਓ ਦਿੰਦੇ ਆ।
ਨਾਲੇ ਨਾ ਇੱਕ, ਜਿੱਦਾਂ ਬੱਚੇ ਦੀ ਗਰੋਥ ਵਾਸਤੇ ਵੀ ਇੱਕ ਮਿਲਕ ਆਂਦਾ ਈ ਸੂ ਉੱਪਰ ਮਿਲਕ ਕਰਕੇ ਆਉਂਦਾ ਗ੍ਰਿਡਜ਼ੋ ਦਾ।
ਹਾਂ, ਉਹ ਵੀ ਲਿਆਂਦਾ ਦਾ ਏ। ਹਾਂ, ਉਹ ਵੀ ਲਿਆਂਦਾ ਦਾ ਏ, ਉਹ ਬਸ ਇਹਨਾਂ ਨੂੰ ਸੋਣ ਲੱਗਿਆ ਗਰਮ ਦੁੱਧ ਚ ਚਾਹੀਦਾ। ਉਹ ਵੀ ਹੈ, ਇਹਨਾਂ ਦੀ ਬੋਟਲ ਚ ਪਾ ਕੇ ਉਹ ਤੇ ਪੀਣਾ ਹੀ ਪੀਣਾ ਹੈ ਉਹਦੇ ਬਿਨਾਂ ਤੇ ਓਈ ਔਰ ਦੁਪਹਿਰੇ ਸੋਣ ਲੱਗਿਆ ਉਹ ਚਾਹੀਦਾ, ਔ ਰਾਤੀ ਸੋਣ ਲੱਗਿਆ ਉਹ ਚਾਹੀਦਾ ਐ। ਅ ਕੁਛ ਅਲੱਗ ਤੋਂ ਇਹਨਾਂ ਨੂੰ ਦਵੋ ਤੇ ਓਹ ਫਿਰ ਫਲੇਵਰ ਫੁਲ ਹੋਣਾ ਚਾਹੀਦਾ, ਟੇਸਟੀ ਹੋਣਾ ਚਾਹੀਦਾ, ਸਵੀਟ ਵੀ ਹੋਣਾ ਚਾਹੀਦਾ। ਉਸ, ਉਹ ਇਹਨਾਂ ਨੂੰ ਐਵੇਂ ਚਾਹੀਦਾ ਵੇ, ਤੇ ਮੈਂ ਉਹੀ ਕਹਿ ਰਹੀ ਸੀ ਮੈਂ ਕਿਹਾ ਐ ਪੁੱਛਦੀ ਆ, ਅੱਛਾ ਸੀ, ਮੈਂ ਟਰਾਈ ਕੀਤਾ ਸੀ ਤੁਹਾਡੇ ਘਰ, ਮੈਂ ਕਿਹਾ ਇੱਕ ਵਾਰ ਪੁੱਛਾ। ਈਜ਼ੀ ਵੀ ਰਹੇਗਾ, ਥੋੜਾ ਕੀ ਬੱਚਿਆਂ ਨਾਲ ਅਸੀਂ ਵੀ ਪੀ ਲਵਾਂਗੇ।
ਹਾਂ ਸਹੀ ਗੱਲ ਏ, ਸਭਦੇ ਵਾਸਤੇ ਮਤਲਬ ਰਿਫੈਰਸ਼ਿੰਗ ਏ। ਹਾਂ, ਆਪਣਾ ਬੋਡੀ ਵੀ ਡਿਟੋਕਸ ਹੋ ਜਾਂਦੀ ਐ।
ਹਾਂ ਕਦੇ ਕੀ ਹੈ, ਮੈਂ ਉਹੀ ਸੋਚ ਰਹੀ ਹਾਂ ਐ ਵਾਲਾ ਜਿਹੜਾ ਤੁਸੀਂ ਮੋਰਨਿੰਗ ਵਾਸਤੇ ਕਿਹਾ ਐ ਨਾ। ਇਹਦੇ ਵਾਸਤੇ ਸੋਚ ਰਹੀ ਹਾਂ ਵੱਡਾ ਜਾਰ ਲੈ ਆਵਾ।
ਆ ਇੱਕ ਗਲਾਸ ਦਾ ਜਾਰ ਲੈ ਲੋ।
ਟੂਟੀ ਵਾਲਾ ਆਂਦਾ ਏ ਨਾ।
ਹਾਂਜੀ-ਹਾਂਜੀ।
ਕੱਚ ਦਾ ਟਰਾਂਸਪੇਰੈਂਟ ਹੁਣ ਉਹ ਦੇਖਾਂਗੀ ਕਿੱਧਰੋ ਮਿਲੇਗਾ। ਫੇਰ ਮੈਂ ਸੋਚ ਰਹੀ ਆ ਕਿ ਇਹਨੂੰ ਡੇਲੀ ਅ ਡੇਲੀ ਮੀਲ
ਹਾਂ, ਹਾਂ ਡੇਲੀ ਇਹਨੂੰ ਤੇ ਮਤਲਬ ਇਹ ਜ਼ਰੂਰੀ ਹੈ ਬਹੁਤ।
ਕਿਉਂਕਿ ਖੀਰਾ ਵੀ ਹੁੰਦਾ ਹੈ, ਨਿੰਬੂ ਵੀ ਘਰ ਹੁੰਦਾ ਹੈ, ਅਦਰਕ ਵੀ ਹੁੰਦਾ ਏ ਰਸੋਈ ਦੀਆਂ ਜੋ-ਜੋ ਅਸੀਂ ਯੂਜ ਕਰਦੇ ਹਾਂ ਡੇਲੀ ਲਾਈਫ ਚ।
ਥੋੜਾ ਸੌਂਫ ਪਾਲੀ ਲੀ, ਥੋੜਾ ਅਸੀਂ ਕਾਲੀ ਮਿਰਚ ਪਾ ਲੀ ਥੋੜਾ
ਹਾਂ ਉਹੀ ਮੈਂ ਕਹਿ ਰਹੀ ਆ, ਹਜੇ ਲੌਂਗ ਵੀ ਪਾ ਲੈਂਦੇ ਨੇ।
ਹਾਂਜੀ, ਅ ਸਾਰੀ ਚੀਜ਼ਾਂ ਪਾ ਲਓ ਮਿਕਸਰ ਬਣ ਜਾਂਦਾ ਪੂਰਾ ਲੌਂਗ ਨਾਲ ਐ ਵੇ ਕਿ ਲੌਂਗ ਥੋੜ੍ਹਾ ਐ ਐਂਟੀਬਾਓਟਿਕ ਹੁੰਦਾ ਹੈ ਤੇ ਬੱਚਿਆਂ ਨੂੰ ਅ ਜਿਹੜਾ ਏ ਅ ਥੋੜਾ ਇਨਫਲੇਮੇਸ਼ਨ ਤੋਂ ਦੂਰ ਰੱਖਦਾ ਏ।
ਅੱਛਾ।
ਥੋੜਾ ਤੁਲਸੀ ਪਾ ਲਈ, ਮਤਲਬ ਬੜੀ ਚੀਜ਼ਾਂ ਨੇ ਸਾਰੀਆਂ ਹੀ।
ਜੋ ਵੀ ਹੈ ਆਪਣੀ ਘਰ ਦੀ ਰਸੋਈ ਚ ਜੋ-ਜੋ ਮਿਲੇਗਾ ਪਾਂ ਲਵਾਂਗੇ। ਹਲਦੀ ਵੀ ਅਸੀਂ ਤਾਂ ਸਾਡੇ ਇੱਧਰ ਦੀ ਕੱਚੀ ਪੀਲੀ ਹਲਦੀ ਵੀ ਮਿਲਦੀ ਏ। ਤੇ ਉਹ ਵੀ ਪਾ ਸਕਦੇ ਹਾਂ ਹਾਂਜੀ।
ਹਾਂਜੀ।
ਟਰਾਈ ਕਰਾਂਗੇ।
ਐ ਏ ਕਿ ਪੂਰਾ ਬੋਡੀ ਡਿਟੋਕਸ ਹੋ ਜਾਂਦੀ ਹੈ ਔਰ ਬੋਡੀ ਤੇ ਸਾਰੀ ਜਿਹੜੀ ਰਿਕੁਵਾਇਰਮੈਂਟ ਹੈ ਪੂਰੀ ਹੋ ਜਾਂਦੀ ਹੈ।
ਅਸੀਂ ਕਿਤੇ ਪੀ ਲੈਨੇ ਆ, ਅਸੀਂ ਪੀ ਲਈਏ, ਮੰਮੀ ਪਾਪਾ ਪੀ ਲੈਂਦੇ ਹਾਂ ਬ ਬੱਚੇ ਔਰ ਬੱਚਿਆਂ ਦੇ ਪਾਪਾ ਨਹੀ ਪੀਂਦੇ।
ਹਾਂਜੀ, ਹਾਂਜੀ।
ਇਹਨਾਂ ਨੂੰ ਬਿਲਕੁਲ ਸਮੂਥ ਚੀਜ਼ ਚਾਹੀਦੀ ਹੈ ਕੁਛ ਅਲੱਗ
ਹਾਂਜੀ, ਹਾਂਜੀ ਚਲੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ।
ਹਾਂਜੀ, ਹਾਂਜੀ ਚਲੋ ਓਕੇ-ਓਕੇ ਸਤਿ ਸ਼੍ਰੀ ਅਕਾਲ।